ਜੋ
ਸਤ ਸ੍ਰੀ ਕਾਲ ਜੀ, ਸਤ ਸ੍ਰੀ ਕਾਲ। ਕੀ ਹਾਲ ਚਾਲ? ਹਮ
ਦੀਦੀ ਸਤਿ ਸ੍ਰੀ ਅਕਾਲ ਬੋਮੀ ਲ ਗਲੀ ਕ ਲੋ
ਹਾਂਜੀ ਗੱਲ ਕਰਾਓ
ਅੱਛਾ ਜੀ ਪੁੇ ਗਮ ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
ਆਵਾਜ਼ ਨਹੀਂ ਆ ਰਹੀ ਤੁਹਾਡੀ
ਮੈਨੂੰ ਤਾਂ ਤੁਹਾਡੀ ਪੂਰੀ ਆ ਰਹੀ ਹੈ ਜੀ ਆਵਾਜ਼
ਹਾਂਜੀ ਹਾਂਜੀ ਦੇਖਦਾ ਮੈਂ ਮੈਂ ਸ਼ਾਇਦ ਸਪੀਕਰ
ਸਪੀਕਰ ਨਹੀਂ ਸਪੀਕਰ ਨੀ ਚਾਲੂ ਹੋਏਗਾ ਭੈਣਜੀ ਤੁਸੀਂ ਨਾ ਨੈਟਵਰਕੈ ਵਰਕ ਨੈਟਵਰਕ ਸਹੀ ਦੇਖਿਆ ਜੇ ਬਸ ਹਾਂਜੀ ਹੋਰ ਸੁਣਾਓ ਕੀ ਹਾਲ ਚਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਾਂਜੀ ਸਭ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਠੀਕ ਠਾਕ ਹੈ
ਹੋਰ ਘਰ ਸਭ ਠੀਕ ਨੇ
ਸਭ ਠੀਕ ਠਾਕ ਸਭ ਬਸ ਵਾਹਿਗੁਰੂ ਜੀ ਮੇਰੇ ਦਾਤੇ ਜੀ
ਬਸ ਦਾਤੇ ਦੀ ਮਿਹਰ ਰਹਿਣੀ ਤੇ ਬੜੀ ਜ਼ਰੂਰੀ
ਹਾਂਜੀ ਹਾਂ ਸਹੀ ਗੱਲ ਹੈ ਬੰਦੇ ਕੀ ਦਾ ਵਾਹਿਗੁਰੂ ਇਹ ਜੋ ਸਾਡੇ ਨਾਲ ਸਾਰਾ ਬਣਿਆ ਹੋਇਆ ਦੁਖ
ਬਸ ਲੇਕਿਨ ਇਏ ਅਸੀਂ ਰੱਬ ਨੂੰ ਵਿਸਾਰ ਦਿੰਦੇ ਨਾ
ਹਮ ਬਸ ਇਹੀ ਤੇ ਹੈ ਹੋਰ
ਹੋਰ ਘਰ ਸਭ ਠੀਕ ਠਾਕ ਨੇ ਬ
ਹਾਂ ਹਾਂਜੀ ਅੱਜ ਗੁਰਪੁਰਬ ਤੁਸੀਂ ਗਏ ਸੀ ਅੱਜ ਗੁਰਪੁਰਬ ਤੇ
ਹਾਂ ਗਏ ਸੀ ਨਾ ਗੁਰਪੁਰਬ ਤੇ ਗਏ ਸੀ ਤੇ ਇੱਥੇ ਦੇ ਸਵੇਰੇ ਹੀ ਹੋ ਗਿਆ ਸੀ
ਅੱਛਾ ਅੱਛਾ ਲੱਗਿਆ ਗੁਰਦੁਆਰੇ ਜਾ ਕੇ ਅੱਛਾ
ਹਾਂ ਬੜਾ ਚੰਗਾ ਇੱਥੇ ਵੀ ਹਾਂਜੀ ਹਾਂਜੀ ਇੱਥੇ ਵੀ ਸਵੇਰੇ ਹੋ ਗਿਆ ਸੀ ਪ੍ਰੋਗਰਾਮ ਬਹੁਤ ਚੰਗਾ ਜੀ ਬਹੁਤ ਚੰਗਾ ਬਹੁਤ ਅੱਛਾ ਸੀ ਸ਼ਾਂਤ ਲੱਗਦਾ ਮਨ
ਆ ਮਨ ਸ਼ਾਂਤ ਹੈਗੀ ਹੈ ਚੱਲੋ ਵਾਹਿਗੁਰੂ ਸ਼ੁ ਕਰੇ ਦਾਤੇ ਦਾ ਜੋ ਲੈ ਜਾਂਦਾ ਦਾਤਾ
ਉਹ ਤੇ ਹੈ ਉਹਦੇ ਬਿਨਾ ਕੁਛ ਨਹੀਂ ਬਸ ਸਭ ਠੀਕ ਹੈ ਤੁਸੀਂ ਦੱਸੋ ਹਾਂਜੀ ਹਾਂਜੀ ਸਭ ਸਭ ਠੀਕ ਠਾਕ ਵਧੀਆ ਬੱਚੇ ਬਸ ਸਭ ਸਕੂਲ ਗਏ ਬੇਟਾ ਸਕੂਲ ਗਏ
ਅੱਛਾ ਅੱਛਾ ਅੱਛਾ ਅੱਛਾ ਅੱਛਾ ਹੋਰ ਰੋਟੀ ਪਾਣੀ ਹੋ ਗਈ ਸਭ
ਰੋਟੀ ਪਾਣੀ ਬਸ ਗੁਰਦੁਆਰਿਓ ਖਾ ਆਏ ਸੀ ਹੁਣੇ ਖਾਣਾ ਹੀ ਨਹੀਂ ਬਸ ਬਣਾਈਏ ਸਬਜ਼ੀ ਤੁਹਾਡੀ ਹੋ ਗਈ ਰੋਟੀ ਪਾਣੀ
ਨਹੀਂ ਬਸ ਜਾ ਰਹੇ ਅਸੀਂ ਜਾ ਰਹੇ ਹਾਂ ਬਣਾਨ ਹੀ ਜਾ ਰਹੇ ਆ ਬਸ ਦਿਨ ਹੁਣ ਖਾਂਦੇ ਨਾ ਅਸੀਂ ਰੋਟੀ
ਅੱਛਾ ਦੇਰ ਨਾਲ ਵੀਰ ਜੀ ਦੇਰ ਨਾਲ ਖਾਂਦੇ ਹੋਗੇ ਨਾ ਹਾਂਜੀ ਵੀਰ ਜੀ ਦਾ ਆਫਿਸ ਠੀਕ ਚੱਲ ਰਿਹਾ
ਹਾਂ ਠੀਕ ਹੈ ਆਫਿਸ
ਹੋਰ ਕੀ ਦਿਨ ਚਰਿਆ ਸੀ ਤੁਹਾਡੀ ਸਵੇਰੇ ਦੀ ਅੱਜ ਉੱਠੇ ਸੀ ਤੁਸੀਂ ਪਾਠ ਕਰਨ
ਵਾਹਿਗੁਰੂ ਨੇ ਕਰਵਾਇਆ ਮੇਰੇ ਚ ਕੀ ਔਕਾਤ ਹੈਗੀ ਦਾ ਕਰਾਇਆ ਮੁਟ ਗਈ ਅੰਮ੍ਰਿਤ ਵੇਲਾ ਕਰ ਦਿੱਤਾ ਬਸ ਮੇਰੀ ਕੀ ਔਕਾਤ ਹੈਗੀ ਵਾਹਿਗੁਰੂ ਘਰ ਆਂਦਾ ਤੇ ਮੈਂ ਕਰ ਲੈਂਦੀ ਹਾਂ
ਸਹੀ ਗੱਲ ਏ ਸਾਡੀ ਕੀ ਔ ਹਾ ਬੰਦੇ ਦੀ ਕੀ ਔਕਾਤ ਬੰਦੇ ਦੀ ਕੋਈ ਔਕਾਤ ਨਹੀ ਕੁਛ ਕੁਛ ਨਹੀ ਬਿਲਕੁਲ ਜੀ ਆਹੀ ਭੈਣ ਜੀ ਆਹੀ ਨਾਲ ਜਾਣਾ ਵਰਨਾ ਬੰਦਾ ਤੇ ਪੂਰਾ ਦਿਨ ਤੇ ਮੋਹ ਮਾਇਆ ਵਿਚ ਹੀ ਲਗਿਆ ਰਹਿਦਾ ਹੈ। ਘਰ ਦੇ ਕੰਮ ਧੰਦੇ ਕਰ ਲੈ
ਉਹ ਤੇ ਹੈ। ਸਹੀ ਇਹੀ ਨਾਲ ਜਾਣਾ ਦੋ ਘੜੀਆਂ ਰੱਬ ਦਾ ਨਾਮ ਲੈ ਲੋ ਬਸ ਲੇਕਿਨ ਦਵਾਈ ਦੀ ਹਿੰਮਤ ਦੇ ਦਾਤਾ
ਉਹ ਤੇ ਨਹੀਂ ਨਹੀਂ ਇੱਕ ਦਾਤਾ ਕਹਿੰਦੇ ਨਾ ਕਰਮ ਤੂੰ ਕਰ ਫਿਰ ਮੈਂ ਤੇਰੇ ਨਾਲ ਆ ਸਹੀ ਗੱਲ ਨਹੀ ਨਹੀ ਬਹੁਤ ਚੰਗਾ ਹੈ। ਬਹੁਤ ਤੇ ਉਹ ਹਾਂ ਨਹੀ ਉਹ ਤਾਂ ਸਭ ਤੋ ਪਹਿਲਾਂ ਉਹ ਤਾਂ ਸਭ ਤੋ ਪਹਿਲਾਂ ਵਰਨਾ ਬੰਦੇ ਨੂੰ ਪੂਰਾ ਦਿਨ ਆਪਣੇ ਕੰਮ ਧੰਦਿਆਂ ਚ' ਫੁਰਸਤ ਨਹੀਂ ਹੈ। ਰੱਬ ਨੂੰ ਵੀ ਸਾਰੇ ਹੋਏ ਆ ਔਰ ਸਾਰੇ ਕੰਮ
ਆ- ਚਲੋ ਹਾਂ ਸਾਰੇ ਕੰਮਾਂ ਤੋਂ ਆ ਜਾਂਦੇ ਨਾ ਉਹ ਬਾਣੀ ਚ' ਕੀ ਲਿਖਿਆ ਹੋਇਆ ਐ
ਹਾਂਜੀ-
ਬਾਣੀ ਵਿਚ ਕੀ ਲਿਖਿਆ ਪੈੜੇ ਕੰਮਗੋਠ ਖਲੋਇਆ ਹਾਂ ਨਾਮ ਕੀ ਬੇਲਾ
ਪੈ ਪੈਸਾ ਹੋਆ ਬਸ ਹੋਈਏ ਭੈਣਜੀ ਹਾਜੀ ਹਾਂ ਲੇਕਿਨ ਚਲੋ ਜਦੋ ਰੱਬ ਦੀ ਮੇਹਰ ਹੋਏ ਰੱਬ ਮੇਹਰ ਭਰਿਆ ਹਾਥ ਰਖੇ
ਬਸ ਬਸ ਉਹ ਦਾਤੇ ਦਾ ਸਭ ਕੁਛ ਹੈਗਾ ਸਾਡਾ ਕੀ ਹੈ। ਵਾਹਿਗੁਰੂ ਜੋ ਅਸੀ ਤਾਂ ਵਾਹਿਗੁਰੂ ਸਹਾਰੇ ਛੱਡਦੇ ਹਾਂ ਵਾਹਿਗੁਰੂ ਜੋ ਤੂੰ ਕਰਾਈ ਚੰਗਾ ਕਰਾਈ ਸਾਨੂੰ ਤੇ ਕੁਝ ਵੀ ਨਹੀ ਆਂਦਾ
ਨਹੀ ਉਹਦੇ ਹੀ ਸਾਰੇ ਹੋਰ ਕਿਦਾ ਆਪਣੇ ਪਿਓ ਦਾ ਹੀ ਸਹਾਰਾ ਲੈਣਾ ਔਰ ਕਿਹਦਾ ਸਾਰਾ ਲੈਣਾ
ਬਸ ਬਸ ਬਸ
ਨਹੀ ਸਹੀ ਗੱਲ ਐ, ਕਹਿਦੇ ਨੇ ਸਾਰੇ ਰਬ ਇਕੋ ਜਿਹੇ ਨੇ ਲੇਕਿਨ ਪਿਓ ਤੇ ਪਿਓ ਹੁੰਦਾ ਹੈ ਨਾ, ਉਹ ਤੇ ਚਾਚੇ ਤਾਏ ਚਾਚੇ ਤਏ ਹੋਗੇ, ਲੇਕਿਨ ਪਿਓ ਤੇ ਪਿਓ ਹੋਏਗਾ ਨਾ ਬਸ ਸਾਡੇ ਪਿਓ, ਤੇ ਸਾਡਾ ਏਈ ਏ
ਸਭ ਬਸ ਬਸ, ਸਾਡੇ ਮਾਂ ਪਿਓ ਏਹੀ ਹੈਗੇ, ਸਾਡੇ ਦਾਤਾ ਹੀ ਹੈਗਾ।
ਕੋਈ ਕਹਿਦੇ ਨਾ ਕੋਈ ਕਹਿਦਾ ਏਸ ਭਗਵਾਨ ਕੋਲ ਜਾਂ ਭਗਵਾਨ ਕੋਲ ਜਾ, ਕਹਿਦੇ ਨਾ ਪਿਓ ਤੋ ਵਧ ਕੇ ਚਾਚੇ ਤਾਏ ਇਹ ਕਰਨ ਗੇ।
ਹਾਂ ਕੋਈ ਨੀ ਕਰਦਾ ਆਪਣੇ ਮਾਪੇ ਸੀਵਾ ਕੋਈ ਨੀ ਕਰਦਾ, ਏਹੀ ਸਾਡੇ ਮਾਂ ਪਿਓ ਸਾਡੇ ਪਿਓ ਹੇ ਸਾਡਾ ਦਾਤਾ ਆਹ ਅਸੀ ਤੇ ਦਾਤਾ ਅਗੇ ਅਰਦਾਸ ਕਰ ਦਾਤਾ ਅਸੀ ਤੁਹਾਡੇ ਬੱਚੇ ਆਂ, ਗਲਤੀਆਂ ਕਰ ਸਨ ਬਖਸ਼ ਲੈ, ਮਾਪ-
ਬਸ ਉਹੀ ਹੈ। ਲੇਕਿਨ ਬੰਦਾ ਕੀ ਹੈ। ਨਾ ਕਿ ਬੰਦਾ ਡੋਲ ਜਾਂਦਾ ਬੜੀ ਜਲਦੀ, ਅਜ ਕਲ ਦਾ ਤੇ ਸਮਾ ਰਹਦਾ ਚੱਲ ਰਿਹਾ ਕਿ ਬੰਦਾ ਦੂਜੇ ਪਾਸੇ ਪਹਿਲੇ
ਨਹੀ- ਨਹੀ ਬਸ ਵਾਹਿਗੁਰੂ ਇਹ ਬਸ ਵਾਹਿਗੁਰੂ ਸੱਚਾ ਪਾਤਸ਼ਾਹ ਦੀ, ਮੇਰੇ ਦਾਤਾ ਬੁੱਧੀ ਪਾਈ ਰਖੇ, ਦੂਜੇ ਪਾਸੇ ਨਾਜਾ ਜੋ ਦੇਹੀ ਦੁਖ ਸੁਖ ਜੋ ਦੇ ਤੁਸੀ ਦੇਣਾ ਬਸ
ਔਹੀ ਬਸ ਇਹੀ ਕਹਿ ਰਹੀ ਅਜ ਕਲ ਇੰਨਾ ਜ਼ਿਆਦਾ ਪ੍ਰਚਾਰ ਹੋ ਰਿਹਾ, ਕਿ ਦੂਜੇ ਪਾਸੇ ਵੀ ਕਰੋ, ਤੇ ਯੇ, ਤੇ ਵੋ, ਇਨਸਾਨ ਨੂੰ ਆਪਣੇ ਰੱਬ ਉਤੇ ਵਿਸ਼ਵਾਸ ਵਿਸ਼ਵਾਸ ਹੀ ਘਟ ਹੋ ਗਿਆ ਨਾ, ਲੇਕਿਨ ਅਸੀ ਤੇ ਏਹੀ ਅਰਦਾਸ ਕਰਦੇ ਬਾਬਾ ਜੀ ਇਨੀ ਸਮਤ
ਪਿਆਰਾ ਹੈ। ਬਸ ਇਕ ਨਾਲ ਲਾਗੂ ਕਰ ਧਰਮ ਸਭ ਪਿਆਰਾ ਅਸੀ ਏ ਨਹੀ ਕਹਿਦੇ ਹਾ ਉਹ ਧਰਮ ਇਝ
ਨੇ ਲੇਕਿਨ ਜਿਹੜੇ ਪਰਿਵਾਰ ਵੀ ਜਨਮ ਲਿੱਤਾ ਉਹ ਸਾਡਾ ਪਿਓ ਹੈ ਨਾ, ਤੇ ਪਿਓ ਨੇ ਹੈ ਇਹ ਸਾਰੇ ਤੇ ਸਾਡੇ ਚਾਚੇ ਤਾਏ ਨੇ, ਤੇ ਸਾਡਾ ਪਿਓ ਜ਼ਿਆਦਾ ਸੋਚੇਗਾ, ਕਿ ਚਾਚੇ ਤਾਏ ਜ਼ਿਆਦਾ ਸੋਚਣਗੇ।
ਹਾਂ ਬਿਲਕੁਲ ਸਹੀ ਕਹਿ ਰਹੇ ਤੁਸੀ, ਹਾ।
ਲੇਕਿਨ ਚਲੋ ਜਦੋਂ ਰੱਬ ਨੇ ਮਿਹਰ ਕਰਨੀ ਹੈ, ਤਾਂਹੀ ਹੋਏਗਾ ਕਮ ਬਸ ਹੈਵੇ ਦੁਖ ਹੈ, ਸੁਖ ਹੈ, ਜੋ ਵੇ, ਐਈ ਹੈ। ਹੋਰ ਤੁਹਾਡੇ, ਵਾਕਿੰਗ ਕਰਦੇ ਹੋ।
ਹਾਂ ਚਲੇ ਜਾਂਦੇ ਸਵੇਰੇ ਬਸ ਅੰਮ੍ਰਿਤ ਵੇਲਾ ਖਾ ਕੇ ਥੋੜੀ ਦੇਰ ਚਲੀ ਜਾਂਦੀ ਵੋਕ ਕਰ ਲੈਂਦੀਆਂ, ਫਿਰ ਸ਼ਾਮ ਟਾਈਮ ਨਹੀਂ ਕਰ ਲੈਂਦੇ, ਥੋੜ੍ਹਾ ਸਾ ਜ਼ਿਆਦਾ ਨਹੀਂ ਥੜ੍ਹਾ ਸ ਕਰ ਵੇ ਇੰਜ ਨੀ ਕਰਨਾ, ਥੋੜਾ ਸ ਕਰ ਦਿੰਦੇ ਆ। ਆਹ
ਜ਼ਰੂਰੀ ਹੈ, ਸਿਹਤ ਹੈ ਸਭ ਕੁਛ ਹੈ, ਵਰਨਾ ਸਾਰਾ ਪੈਸਾ ਬੰਦਾ ਜੋੜੇ ਔਰ ਬਿਮਾਰੀਆਂ ਚਲਾ ਦੇ ਕੀ ਮਤਲਬ, ਬਸ ਸਰੀਰ ਸਹੀ ਰੱਖੋ ਰੱਬ ਇਹ ਵੀ ਕਹਿੰਦਾ, ਰੱਬ ਇਹ ਨੀ ਕਹਿੰਦਾ ਕਿ ਆਪਣਾ ਆਪ ਛੋੜ ਦੋ, ਸਾਡੀ ਬਾਣੀ ਏ ਤੇ ਕਹਿੰਦੀ ਆਪਣਾ ਪਰਿਵਾਰ ਨਾਲ ਲੈ ਕੇ ਚਲੋ ਕਰੋ, ਇਹ ਨੀ ਕਿ ਸਾਰਾ ਭਗਤੀ ਚ ਹੀ ਲੀਨ ਹੋ ਜਾਓ, ਇਹ ਵੀ ਨਹੀਂ
ਬਸ, ਨਹੀਂ ਨਹੀ ਆਪਣਾ ਪਰਿਵਾਰ ਪਹਿਲੇ।
ਪਰਿਵਾਰ ਪਹਿਲੇ, ਆਪਣੀ ਸਿਹਤ ਪਹਿਲੇ, ਇਹ ਨੀ ਕਿ ਕਈ ਕਈਆਂ ਦਾ ਕੀ ਹੁੰਦਾ ਜਿ ਭੈਣਜੀ ਹਾਂ, ਉਹ ਸਾਡੇ ਸਾਡੇ ਗੁਰੂਆਂ ਨੇ ਤੇ ਗ੍ਰਸਤ ਜੀਵਨ ਵਿੱਚ ਰਹਿ ਕੇ ਕੀਤਾ ਹੈ ਸਭ ਕੁਛ, ਤੇ ਫਿਰ ਅ ਅਸੀਂ ਹੁਣ ਸਾਧੂ ਬਣ ਗਏ, ਜੰਗਲਾਂ ਵਿੱਚ ਘੁੰਮਣ ਲੱਗੇ, ਤੇ ਉਵੇਂ ਨੀ ਸਾਡਾ ਰੱਬ ਰੱਬ ਕਹਿੰਦਾ, ਰੱਬ ਕਹਿੰਦਾ ਕਿ ਆਪਣਾ ਘਰ ਵੀ ਤਕੋ ਹਾਂ, ਇਹ ਘਰ ਬੰਦੇ ਭੁੱਖ ਪਹਿਲੇ ਤੇ ਅਸੀਂ ਗੁਰਦੁਆਰੇ ਚਲੇ ਗਏ ਆ। ਇਹਦਾ ਕੋਈ ਫਲ ਨਹੀਂ ਏ, ਹਾਂਜੀ ਹਾਂਜੀ ਹਾਂਜੀ। ਜੀ, ਨਹੀਂ ਇਸ ਕਰਕੇ ਮੈਂ ਬੋਲਦੀ ਆ ਆਪਣਾ ਵੀ ਜ਼ਰੂਰ ਖਿਆਲ ਰੱਖੋ, ਆਪਣੀ ਸਿਹਤ ਦਾ ਖਿਆਲ ਰੱਖੋ, ਚੰਗਾ ਖਾਓ, ਚੰਗਾ ਪਾਓ ਐਕਸਰਸਾਈਜ਼ ਵੀ ਥੋੜੀ ਕਰ ਲਿਆ ਕਰੋ, ਤੁਸੀਂ ਐਕਸਰਸਾਈਜ਼ ਵੀ ਕਰਿਆ ਕਰੋ ਬਹੁਤ ਚੰਗੀ ਹੁੰਦੀ ਜੀ ਐਕਸਰਸਾਈਜ਼, ਸਿਹਤ ਵਾਸਤੇ ਹਾਂਜੀ, ਹਾਂ। ਹਾਂ ਹਾਂ, ਜਿਵੇਂ ਤੁਹਾਨੂੰ ਕੋਈ ਪਰੇਸ਼ਾਨੀ ਤੇ ਨੀ ਗੋਡਿਆਂ
ਨਈ- ਨਈ, ਨਈ ਵਾਹਿਗੁਰੂ ਦੀ ਮਿਹਰ ਏ, ਥੋੜੀ ਬਹੁਤ ਹੁੰਦੀ ਏ, ਵੈਸੇ ਡਾਕਟਰ ਨੇ ਕਿਹਾ, ਵਾਕਿੰਗ ਕਰਿਆ ਕਰੋ ਚਲਦੀ ਫਿਰਦੀ ਆ। ਹੋਰ ਆਪਣੀ ਡਾਇਟ ਦਾ ਮੈਂ ਖਿਆਲ ਕਰਦੀ ਹਾਂ ਮਤਲਬ ਅ ਡਾਇਟ ਦਾ ਧਿਆਨ ਕਰਦੀ, ਹਾਂ ਬਸ- ਬਸ- ਬਸ ਉਹਦਾ ਮੈਂ ਜ਼ਿਆਦਾ ਸਪੋਂਸ ਦਿੰਦੀ ਡਾਇਟ ਵਿੱਚ ਅਪਣੇ ਵੀ ਦਰਦ ਹੁੰਦੀ ਗੋਡਿਆਂ ਦੇ
ਹਾਂਜੀ, ਨਹੀਂ ਉਹੀ ਮੈਂ ਬੋਲ ਰਹੀ ਨਾ ਆਪਣੀ ਡਾਇਟ ਤੇ ਜ਼ਰੂਰ ਧਿਆਨ ਦਿਆ ਕਰੋ, ਡਾਇਟ ਨਾਲ ਬੜਾ ਕੁਛ ਹੁੰਦਾ ਜੇ, ਸਿਸਟਮ ਹੀ ਅੰਦਰੋਂ ਪੂਰਾ ਡਾਇਟ ਨਾਲ ਚੱਲਦਾ, ਹਾਂ ਅਸੀਂ ਗੰਦਗੀ
ਬੱਸ- ਬਸ- ਬਸ ਉਹੀ ਨਈ, ਡਾਇਟ ਦਾ ਪਹਿਲਾ ਧਿਆਨ ਕਰ ਦਵਾਈ ਤੋਂ ਪਹਿਲਾਂ ਡਾਇਟ, ਡਾਇਟ ਜਰੂਰੀ ਏ, ਇਹ ਨੀ ਅਸੀਂ ਦਵਾਈਆਂ ਖਾ ਰਹੇ
ਤੁਸੀਂ ਦਵਾਈਆਂ ਦਵਾਈਆਂ ਨੂੰ ਆਣ ਨੀਨਾ ਦੋ ਨਾ।
ਹਾਂ, ਉਹੀ ਤਾਂ ਕਹਿ ਰਹੇ ਆ, ਡਾਇਟ ਅੱਛੀ ਲੋਗੇ ਦਵਾਈਆਂ ਵੀ ਦੂਰ ਹੋ ਜਾਣਗੀਆਂ, ਬਿਮਾਰ ਈ ਘੱਟ ਪੋਗੇ
ਇੱਕ ਟਾਈਮ ਨਾਲ ਖਾਓ, ਸਵੇਰੇ ਖਾਓ, ਦੁਪਹਿਰੀ ਖਾਓ, ਰਾਤੀ ਖਾਓ ਤਿੰਨੋ ਟਾਈਮ ਖਾਓ, ਔਰ ਬਾਹਰ ਦਾ ਖਾਣਾ ਅਵੋਇਡ
ਉਹ ਤੇ ਹੈ ਨੀ ਬਾਹਰ ਦਾ ਕਦੇ ਨੀ ਕਦੇ ਬੱਚੇ ਕੋਈ ਚੀਜ਼ ਲੈ ਆਨ ਤੇ
ਨਹੀਂ ਉਹ ਤੇ ਦੇਖੋ ਤੇ ਜੀਭ ਦੇ ਸਵਾਦ ਨੇ, ਭੈਣ ਜੀ ਉਹ ਤੇ ਬੰਦਾ ਮੰਗਦਾ ਈ ਹਫ਼ਤੇ ਚ ਇੱਕ ਵਾਰ
ਉਹ ਵੀ ਥੋੜਾ ਬਹੁਤ ਜਿਹਾ ਸਾ ਟੇਸਟ ਵਾਸਤੇ ਜਿਆ, ਵੈਸੇ ਮੈਂ ਕੁਛ ਖਾਂਦੀ ਨੀ ਆ, ਬੱਚੇ ਲੈ ਅਣ ਤਾਂ ਮੈਂ ਥੋੜਾ ਬਹੁਤ ਖਾ ਲੈਂਦੀ
ਵੀ ਬੱਚੇ ਬੱਚੇ ਬੋਲਦੇ ਨੇ ਬਾਹਰ ਦਾ ਖਾਨਾ, ਬਾਹਰ ਦਾ ਖਾਨਾ ਮੈਂ ਬੋਲਦੀਆਂ, ਤੁਸੀਂ ਖਾਓ ਹਾਂਜੀ, ਕਦੀ ਕਦਾ ਤੇ ਚੱਲਦਾ ਐ, ਮੈਂ ਤੇ ਕਹਿੰਦੀ ਹਫ਼ਤੇ ਚ ਵੀ ਇੱਕ ਵਾਰ ਚੱਲਦਾ। ਲੇਕਿਨ ਏਨਾ ਜ਼ਿਆਦਾ ਨਾ ਖਾਓ, ਬਸ ਹਾਂਜੀ- ਹਾਂਜੀ। ਚਲੋ ਹੋਰ ਸੁਣਾਓ।
ਬਸ
ਸਭ ਠੀਕ, ਮੁੰਡੇ ਦਾ ਵਿਆਹ ਨੀ ਕੀਤਾ ਤੁਸੀਂ?
ਨਹੀਂ ਥਕਦੇ ਪਏ ਆ ਭੈਣ ਜੀ। ਕੋਈ ਅੱਛੀ ਕੁੜੀ ਮਿਲ ਜਾਏ, ਅਸੀਂ ਕਹਿੰਦੇ ਬਸ ਚੰਗੀ ਕੁੜੀ ਆ ਜਾਏ, ਬਸ ਸਾਨੂੰ ਵਾਹਿੁਗੁਰੂ ਦੀ ਮੇਹਰ ਸਾਨੂੰ ਸਭ ਕੁਛ ਹੈਗਾ, ਵਾਈਗੁਰੂ ਸਬ ਕੁਛ ਸਾਨੂੰ ਦਿੱਤਾ ਹੈਗਾ। ਸਾਨੂੰ ਸਭ ਕੁਛ ਸ ਵਾਈਗੁਰੂ ਦਿੱਤਾ ਹੈਗਾ ਸਾਨੂੰ ਕਿਸ ਚੀਜ਼ ਦੀ ਕਮੀ ਨਹੀਂ ਹੈਗੀ ਏ, ਹਾਂ। ਅਸੀਂ ਚਾਂਦੇ ਚ ਆਏ ਬਸ ਘਰ ਅਪਨਾ ਸਾਂਭ ਲੇ ਅਪਨਾ ਬਸ ਸਨ ਸਭ ਨ ਵਾਈਗੁਰੂ ਸਬਨੂ ਆ। ਅਹਾ, ਹਾਂ ਬਸ ਵਾਈਗੁਰ ਸਭ ਕੁਜ ਦੀਤਾ ਕੁੜੀ ਅਛੀ ਮੇਰੇ ਘਰ ਸਮ ਜਾਵੇ।
ਸਈ
ਹੂੰ।
ਕੀ ਬੋਲਦਾ ਕੀ ਪਿਆ ਵੈਸੇ ਗੁਟਰੇ ਕੋਕੀ
ਚੱਲ ਠੀਕ ਏ, ਏ ਫਿਰ।
ਹੋਰ ਨਈ-ਨਈ ਰੁਕੋ ਨਾ ਹੋਰ ਸੁਣਾਓ ਤੁਸੀਂ ਥੋੜਾ ਸ ਥੋੜੀਆਂ ਗੱਲਾਂ ਹੋਰ ਕਰੋ ਸਾਡੇ ਨਾਲ ਸੰਗਾਂ ਲੱਗ ਰਿ ਤੁਡਾ ਨਾਲ ਗੱਲਾਂ ਕਰਕੇ ਬਹੁਤ
ਹੁਣ ਇਹਗੇ ਅਸੀਂ ਬਾਜ਼ਾਰ ਗਏ ਸੀ ਕਿਹਾ ਅ ਰੋਟੀ ਬਣਾ ਚੱਲਾਂ ਰੋਟੀ ਬਣਾਵਾਂ ਜਰਾ ਹਾਂ ਹਾਂ ਮੈਂ ਕਿਹਾ ਲੈਓ ਜਾ ਕੇਕ ਮੌਸਮ ਸਹੀ ਸੀ ਪਰ ਏ ਕਹਿੰਦੇ ਮੈਂ ਕਿਹਾ ਮੈਂ ਕਿਹਾ ਚਲ ਚਲੇ ਜਾਓੋ ਲੈ ਆਓ ਥੋੜੀ ਸ
ਅੱਛਾ, ਅੱਛਾ, ਅੱਛਾ, ਹ ਲੈ ਏ ਨੇੇ ਸਬਜ਼ੀ ਪਾਣੀ, ਲੈ ਏ ਨੇੇ ਵੀਰਜੀ ਵੀਰਜੀ ਸਬਜ਼ੀ ਪਾਣੀ ਰੈਏ ਨੇ।
ਹੂੰ।
ਮਰਚਾਂ ਜੈਦਾ ਪਾਂਦੇ ਓ ਕੀ ਘੱਟ ਪਾਂਦੇ ਓ?
ਨਈ ਕਈ ਨਾ-ਨਾ ਜ਼ਿਆਦਾ ਨਾ ਘਟ ਠੀਕ ਈ ਖਾਣ, ਠੀਕ ਈ ਏ।
ਕਰੋ ਵਰਨਾ ਬੜੀ ਐਸਿਡਿਟੀ
ਹਾਂ ਬਹੁਤ ਜ਼ਿਆਦਾ ਬ ਉਹ ਤੇ ਹੈ ਹੀ ਨੀ ਇਹਨਾਂ ਨੂੰ ਈ ਬੀ ਪੀ ਪੀ ਹੈ ਤੇ ਮੈਂ ਘਟ ਈ ਨਮਕ ਯੂਜ, ਓ ਸੇਂਦਾ ਨਮਕ ਨੀ ਆਂਦਾ ਸੇਂਦਾ ਨਮਕ ਓ ਯੂਜ ਕਰਦੀਆਂ। ਹਾਂਜੀ।
ਹੁਣ ਰੋਟੀ ਬਣਾਣੇ ਦਾ ਟਾਈਮ ਹੋ ਗਿਆ ਤੁਹਾਡਾ ਅੱਛਾ ਹੋਰ ਗੱਲ ਨੀ ਕਰੋਗੇ
ਬਸ ਚਲਾ ਹੁਣ ਟਾਈਮ ਹੋ ਗਿਆ ਨਾ ਰੋਟੀ ਦਾ ਫਿਰ ਫਿਰ ਮੈਂ ਗੱਲ ਕਰ ਲਵਾਂਗੀ ਫਿਂ ਫਰੀ ਹੋਵਾਂਗੇ ਨਾ ਫਿਰ ਗੱਲ ਕਰਾਂਗੇ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ